ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਕਿਵੇਂ ਹੋ
ਵਧੀਆ ਤੁਸੀਂ ਸੁਣਾਓ
ਮੈਂ ਵੀ
ਹੋਰ
ਮੈਂ ਵੀ ਵਧੀਆ ਬਹੁਤ ਹਾਂਜੀ ਹਾਂਜੀ ਘਰੇ ਸਭ ਠੀਕ ਤੁਸੀਂ ਦੱਸੋ ਹਾਂਜੀ ਮੈਂ ਕਿਹਾ ਬੜੇ ਦਿਨ ਹੋਏ ਸੀ ਗੱਲ ਨੀ ਹੋਈ ਮੈਂ ਕਿਹਾ ਫੋਨ ਈ ਕਰ ਲਵਾਂ ਹਾਂਜੀ ਹੋਰ ਸੁਣਾਓ ਕੀ ਚੱਲਦਾ ਪਿਆ
ਬਸ ਵਧੀਆ ਬੈਠੇ ਆ ਬਸ ਘਰ
ਅੱਛਾ ਕੀ ਕਰਦੇ ਹੋ ਵੈਸੇ ਤੁਸੀਂ
ਬਸ ਘਰ ਹੀ
ਅੱਛਾ
ਵਾਈਫ
ਅੱਛਾ ਹੋਰ ਅੱਜ ਕੀ ਬਣਾਇਆ ਸੀ ਫਿਰ
ਬਸ ਅੱਜ ਅਸੀਂ ਬਨਵਾਏ ਬਣਾਏ ਨਮਕੀਨੇ ਚੌਲ ਹਾਂਜੀ ਮੈਂ ਕੁਕਿੰਗ ਸਾਰੀ ਕਰ ਲੈਂਦੀ ਹਾਂ
ਅੱਛਾ ਕਿੱਦਾਂ ਬਣਾਏ ਸੀ ਦੱਸਣਾ
ਜਿੱਦਾਂ ਬੰਦੇ ਨੇ ਤੜਕਾ ਲਾ ਕੇ ਪਿਲਾਓ ਆਰ ਵਿੱਚ ਸਾਰੀ ਸਬਜ਼ੀਆਂ ਵਗੈਰਾ ਮਿਕਸ ਕਰਕੇ ਸਾਰਾ ਕੁਛ ਬਸ ਤੜਕਾ ਲਗਾ ਦਿਉ ਕੁੱਕਰ 'ਚ ਬਸ ਬਣ ਤੁਹਾਨੂੰ ਨਹੀਂ ਆਂਦੇ
ਹਾਂਜੀ ਆਉਂਦੀ ਤੇ ਹੈਗੀ ਨੇ ਪਰ ਮੈਨੂੰ ਸਬਜ਼ੀਆਂ ਵਾਲੇ ਨਹੀਂ ਆਉਂਦੇ ਚੌਲ ਬਣਾਣੇ
ਕੋਈ ਨੀ ਆਪੇ ਜਾਚ ਆ ਜਾਂਦੀ ਹੈ
ਹਾਂਜੀ ਮੈਨੂੰ ਵੈਸੇ ਰੋਟੀ ਬਣਾਉਣੀ ਆਉਂਦੀ ਏ ਤੇ ਇੱਕ ਅੱਧੀ ਸਬਜ਼ੀ ਵੀ ਬਣਾ ਦਿੰਦੀ ਹਾਂ ਪਰ ਮੈਨੂੰ ਚੌਲ ਬਣਾਉਣੇ ਸਬਜ਼ੀਆਂ ਵਾਲੇ ਚੌਲ ਬਣਾਉਣੇ
ਅੱਛਾ ਅੱਛਾ ਕੋਈ ਨੀ ਆਪੇ ਆ ਜਾਣੇ ਬਸ ਜਲਦੀ ਵੀ ਹੈ ਛੁੱਟੀਆਂ ਜਾਵਾਂਗੇ ਥੋੜ੍ਹੇ ਦਿਨਾਂ ਤੱਕ
ਹਾਂਜੀ ਕਿੱਥੇ ਦਾ ਪਲੈਨ ਹੀ ਬਣਾ ਲਓ ਫਿਰ
ਬਸ ਕੋਈ ਨੀ ਜਾਣ ਦਾ ਪਲੈਨ ਤੇ ਬੰਦਾ ਪਿਆ ਜਿਵੇਂ ਅੰਮ੍ਰਿਤਸਰ ਵਗੈਰਾ ਸਭ ਸਭ ਤੋਂ ਵਧੀਆ ਹੈ ਜਗ੍ਹਾ ਉਹ
ਹਾਂਜੀ ਅੰਮ੍ਰਿਤਸਰ ਹੀ ਚੱਲਾਂਗੇ ਫੇਿਰ ਅਸੀਂ ਸਾਰੇ
ਸਭ ਤੋਂ ਵਧੀਆ
ਕਿ ਮੇਰੀ ਹਾਂਜੀ ਕਿਉਂਕਿ ਮੇਰੀ ਵੀ ਸਮਝ ਸ਼ਨ ਚਲਦੀਆਂ ਵੀ ਅ ਸੀ ਤੇ ਮੈਂ ਸੋਚਿਆ ਕਿੱਥੇ ਤੁਹਾਡੇ ਕੋਲ ਪੁੱਛਣੀੀਆਂ ਕਿ ਚੱਲਣ ਦਾ ਪਲੈਨ
ਬਸ ਚੱਲਾਂਗੇ ਕੋਈ ਨੀ ਤੁਸੀਂ ਪ੍ਰੀ ਹੋ
ਹਾਂਜੀ ਮੈਂ ਤੇ ਫ੍ਰਰੀ ਹਾਂ ਹੁਣ ਸਮਰ ਵੇਕੇਸ਼ਨ ਹੋਏ ਤਾਂ ਦੀ ਫ੍ਰੀ ਹ ਹਾਂਜੀ ਮੈਂ ਵੈਸੇ ਟੀਚਿੰਗ ਕਰਦੀ ਹਾਂ ਤੇ ਹੁਣ ਬਸ ਤੁਹਾਨੂੰ ਪਤਾ ਜੂਨ ਦੀਆਂ ਛੁੱਟੀ ਛਟੀਆਂ ਨੇ ਤੇ ਸਮਰ ਵੇਕੇਸ਼ਨ ਕਰਕੇ ਮੈਂ ਫ੍ਰਰੀ ਹਾਂ ਤੇ ਮੈਂ ਸੋਚਿਆ ਤੁਹਾਡੇ ਕੋਲ ਪੁੱਛਣੀ ਹਾਂ ਤੇ ਅਸੀਂ ਕਿਸੇ ਦਾ ਪਲੈਨ ਬਣਾ ਲੈਂਦੇ
ਹਾਂ ਕੋਈ ਨੀ ਬਣਾ ਲਾਂਗੇ
ਮੈਂ ਅੰਬਸ ਦੇ ਬਾਰੇ ਬਹੁਤ ਕੁਛ ਸੁਣਿਆ ਹੋਇਆ ਮੈਂ ਸੁਣਿਆ ਉੱਥੇ ਬੜੀ ਸੋਹਣੀ ਸੋਹਣੀ ਫੁਲਕਾਰੀ ਚ
ਚੁੰਨੀਆਂ ਪੰਜਾਬੀ ਜੁੱਤੀਆਂ ਮਤਲਬ ਸਪ ਤੋਂ ਫੇਮਸ ਹੈ ਉੱਥੇ ਚੁੰਨੀਆਂ ਤੇ ਜੁੱਤੀਆਂ
ਹਾਂਜੀ ਮੈਂ ਗਈ ਸੀ ਪਿਛਲੀ ਵਾਰ ਤੇ ਮੈਂ ਉੱਥੋਂ ਜੁੱਤੀ ਲੈ ਕੇ ਆਈ ਸੀ ਵਾਈਟ
ਮੈਂ ਵੀ ਪਿਛਲੇ ਪਿਛਲੇ ਸਾਲ ਮੈਂ ਵੀ ਗਈ ਸੀ ਮੈਂ ਵੀ ਲੈ ਕੇ ਆਈ ਸੀ ਮੈਂ ਫੁਲਕਾਰੀ ਲਈ ਸੀ ਇੱਕ ਮੈਂ ਫੁਲਕਾਰੀ ਚੁੰਨੀ ਲਈ ਸੀ ਸਭ ਤੋਂ ਜਦੋਂ ਮੈਂ ਇਥੇ ਲੈ ਕੇ ਆਈ ਨਾ ਸਾਰਿਆਂ ਨੂੰ ਇੰਨੀ ਪਸੰਦ ਆਈ
ਅੱਛਾ
ਵਧੀਆ ਤੇ ਇੱਕ ਹੋਰ ਜਿਹੜੇ ਜੁੱਤੀਆਂ ਹੋ ਗਆਂ ਸੂਟ ਹੋ ਗਏ ਵਧੀਆ ਵਧੀਆ ਮਿਲਦੇ ਨੇ ਆਪ ਔਰ ਖਣ ਪਿੰਜ ਵੀ ਬਹੁਤ ਵਧੀਆ ਹੈ ਉੱਥੇ
ਮੈਂ ਸੁਣਿਆ ਉਹਦੇ ਵਿੱਚ ਕੁਲਚੇ ਬੜੇ
ਕੁਲਚੇ ਔਰ ਇੱਕ ਅਬ ਸਰ ਦਾਹ ਆਮ ਪਾਪ ਪੜ ਬੜਾ ਫੇਮਸ ਆ ਉੱਥੇ ਹਾਂਜੀ ਬੜਾ ਵਧੀਆ ਹੁੰਦਾ ਹਾਂ ਬਾਪਾ ਸਭ ਤੋਂ ਵਧੀਆ ਉਓਥੇ
ਅੱਛਾ ਮੈਂ ਵੀ ਗਈ ਸੀ ਤੇ ਮੈਂ ਕੁਲਚੇ ਖਾਧੇ ਸੀ ਉੱਥੇ ਤੇ ਅੰਮ੍ਰਿਤਸਰ ਦੇ ਬਾਹਰ ਤੇ ਸ਼ਹੀਦਾਂ ਜੀ
ਹੂੰ-ਹੂੰ, ਹਾਂਜੀ ਗਲੀ ਚ ਮੈਂ ਵੀ ਉੱਥੋਂ ਖਾਧੇ ਨੇ ਬਜਾ ਉੱਥੇ ਸਭ ਤੋਂ ਸਸਤੀ ਚੀਜ਼ਾਂ ਮਿਲਦੀਆਂ
ਅੱਛਾ, ਉਹ ਬਾਜ਼ਾਰ ਵੀ ਬੜਾ ਸੌਣਾ
ਬਹੁਤ ਵਧੀਆ ਬਾਜ਼ਾਰ ਹੈ ਅਸੀਂ ਪੈਦਲ ਗਏ ਹਨ ਨਾ ਉੱਥੇ ਹਾਂਜੀ ਅਸੀਂ ਅੰਮ੍ਰਿਤਸਰ ਤੋਂ ਪੈਦਲ ਗਏ ਸ਼ਹੀਦ ਸਾਹਿਬ ਬਹੁਤ ਮਤਲਬ ਬਾਰਿਸ਼ ਵੀ ਆ ਗਈ ਰਸਤੇ ਚ
ਐਤਵਾਰ ਦਾ ਦੁਪਹਿਰਾ ਲੱਦਾ
ਹਾਂ ਸ਼ਨੀ ਐਤਵਾਰ ਸ਼ਨੀ ਐਤਵਾਰ ਲੱਗਦਾ ਹੈ ਮੈਂ ਕਦੇ ਗਈ ਨਹੀਂ ਨਾ ਮੈਂ ਇਹ ਸ਼ਨੀ ਐਤਵਾਰ ਦੇ ਦਿਨ ਨੀ ਗਈ ਬਾਕੀ ਤੇ ਮੈਂ ਗਈ ਹਾਂ
ਅੱਛਾ ਮੈਂ ਕਾਫ਼ੀ ਵਾਰ ਗਈ ਹਾਂ ਐਤਵਾਰ ਦੇ ਦਿਨ ਪਰ ਹੁਣ ਤੇ ਕਾਫ਼ੀ ਟਾਈਮ ਹੋ ਗਿਆ ਉੱਥੇ ਹਿਸਾਬ ਜ਼ਾ ਨੀ ਬਣਿਆ ਜਾਣ ਦਾ
ਹੂੰ ਜਾਣਾ ਅਸੀਂ ਹੁਣ ਜਾ ਗੇ ਅਗਲੇ ਮਹੀਨੇ ਦੇਖਦੇ ਆ ਜੂਨ ਦੇ ਲਾਸਟ ਚ ਹਾਂ ਗਰਮੀ ਉਹ ਤੇ ਹੈ ਹੀ ਹੈ ਗਰਮੀ ਤੇ ਬਹੁਤ ਆ
ਤੁਹਾਡੇ ਏਸੀ ਲੱਗਿਆ ਹੋਇਆ?
ਨਹੀਂ ਐਸੀ ਨਹੀਂ ਅਸੀਂ ਕੂਲਰ ਚਲਾਨੇ ਆ। ਏਸੀ ਵਸੇ ਬਿਮਾਰੀਆਂ ਦਾ ਘਰ ਹੈ।
ਤੇ ਹੈਗਾ ਏ
ਕੂਲਰ ਹੈਏ ਤਾਜ਼ੀ ਹਵਾ ਲਓ ਬਸ ਪਾਣੀ ਪਾਓ ਗਰਮੀ ਲੱਗਦੀ ਹੈ ਫੇਰ ਇੱਕੋ ਦਮ ਤਾਂ ਹੀ ਕੂਲਰ ਹੀ ਠੀਕ ਹੈ ਇਸ
ਬੱਚਿਆਂ ਲਈ ਤੇ ਬੜਾ ਨੁਕਸਾਨ ਇਸ
ਏਸੀ ਬੱਚਿਆਂ ਲਈ ਸਭ ਤੋਂ ਜ਼ਿਆਦਾ ਨੁਕਸਾਨ ਹੈ।
ਹਾਂਜੀ, ਤੇ ਮੈਂ ਵੀ ਸੋਚਦੀ ਵੀ ਸੀ। ਇੰਸਟਾਲਮੈਂਟ ਤੇ ਲਗਵਾ ਲਾ ਏ ਸੀ ਕਿਉਂਕਿ ਬਹੁਤ ਗਰਮੀ
ਗਰਮੀ ਹੂੰ ਗਰਮੀ ਤੇ ਹੈ ਹੀ ਆ
ਬਸ ਹੁਣ ਫਿਰ ਐ ਐਵੇਂ ਹਿਸਾਬ ਬੰਦਾ ਵ ਮੈਂ ਕਿਹਾ ਥੋੜ੍ਹਾ ਇੰਸਟੋਾਲਮੈਂਟ ਲਗਵਾ ਲਾਂਗੀ ਸੀ। ਤੇ ਫਿਰ ਮੇਰੇ ਹਸਬੈਂਡ,
ਹ ਹੈਲੋ,
ਹੈਲੋ, ਹਾਂਜੀ ਮੇਰੀ ਆਵਾਜ਼ ਆਉਂਦੀ ਸੀ ਤੁਾਨੂੰ
ਹਾਂਜੀ ਹਾਂਜੀ
ਹਾਂਜੀ ਬਸ ਹੁਣੇ ਥੋੜੇ ਟਾਈਮ ਸ ਤੱਕ ਮੈਂ ਲਗਵਾ ਲਾਂਗੀ ਫਰੇ ਸੀ ਵੀ
ਹਾਂਜੀ ਵਧੀਆ ਹੁੰਦਾ ਵਾ ਫ ਠੀਕ ਹੈ ਗਰਮੀ ਨਾਲ ਹੁਣ ਗਰਮੀ ਤਾਂ ਹੈ ਹੀ ਹੈ ਵੀ
ਹਾਂ ਸਾਡੇ ਇੱਥੇ ਨਾ ਲਾਗੇ ਬੜੀ ਸਾਰੀ ਫੈਕਟਰੀਆਂ ਪੈਂਦੀਆਂ ਨੇ
ਸਾਡੇ ਇੱਧਰ ਨੀ ਪੈਂਦੀਆਂ ਬਿਲਕੁਲ ਸਾਡੇ ਤੇ ਫੈਕਟਰੀਆਂ ਵਗੈਰਾ ਤਾਂ ਹੈ ਹੀ ਨੇ
ਅੱਛਾ ਤੁਹਾਡ ਉਥੇ ਦੇ ਖੇਤੀਬਾੜੀ
ਖੇਤੀ ਹਾਂਜੀ ਬਹੁਤ ਮਤਲਬ ਇਹ ਨਾ ਤਾਜ ਸ਼ਾਮੀ ਐਨ ਬ ਤਾਜ਼ੀ ਹਵਾ ਆਉਂਦੀ ਹੈ ਸਾਡੇ ਇੱਥੇ ਵੀ ਪਿੰਡ ਹੈ ਨਾ
ਸਾਡੇ ਇੱਥੇ ਬੜੀ ਫੈਕਟਰੀਆਂ ਹੈਗ
ਸਾਡੇ ਲਈ ਪਿੰਡ ਬਿਲਕੁਲ ਵੀ ਮੈਂ ਕਹਿ ਰਹੀ ਹਾਂ ਕਿ ਤਾਂ ਸ਼ ਸ਼ੋਰ ਵਗੈਰਾ ਨੋ ਕੁਛ ਨਹੀਂ ਹੈ ਸ਼ਾਂਤੀ ਰਹਿੰਦੀ ਹੈ ਸਾਰਾ ਦਿਨ ਜਿਵੇਂ ਘਰ ਕੋਈ ਹੈ ਹੀ ਨਹੀਂ ਬਸ ਬਾਹਰ ਵੀ ਐਨ ਵਧੀਆ ਰਹਿੰਦਾ ਦਾ ਮਾਹੌਲ
ਸਾਡੇ ਇੱਥੇ ਤੇ ਬੜਾ ਰੋਲਾ ਖੱਪਾ
ਹਾਂ ਸਾਡੇ ਨੀ ਹੈ ਇਦਾਂ ਸ਼ਾਂਤੀ ਐਵੇਂ ਲੱਗਦਾ ਜਿਵੇਂ ਪਤਾ ਹੀ ਨਹੀਂ ਲੱਗਦਾ ਅੱਜ ਐਤਵਾਰ ਹੈ ਕਿ ਕੁੱਛ ਸ਼ਾਂ ਰਹਿੰਦੀ ਹੈ ਬਿਲਕੁਲ ਸਾਰਾ ਦਿਨ
ਸਾਡੇ ਹੱਥੇ ਤੇ ਬੜਾ ਰੌਲਾ ਖੱਪਾ ਪਾਾਈ ਰੱਖਦੇ ਨੇ
ਹ ਹਾਂਜੀ ਸ਼ਾਮ ਦੇ ਵੇਲੇ ਅਸੀਂ ਘੁੰਮਣ ਚਲੇ ਜਾਂਦੇ ਹਾਂ ਬਸ ਖੇਤਾਂ ਦੀ ਤਾਜ਼ੀ ਹਵਾ ਲੈ ਲੈਂਦੇ ਹਾਂ ਬਸ ਖੇਤਾਂ ਚ ਖੇਤਾਂ ਤੱਕ ਹੋ ਆਉਂਦੇ ਹਾਂ ਖੇਤਾਂ ਦੀ ਤਾਜ਼ੀ ਹਵਾ ਲੈ ਲੈਂਦੇ ਹਾਂ
ਅੱਛਾ ਅੱਛਾ ਖੇਤਾਂ ਖੇਤ ਤੁਹਾਡੇ ਲਾਗ ਹੀਈ ਪੈਂਦਾ
ਹਾਂਜੀ ਹਾਂਜੀ ਸਾਰਿਆਂ ਤੇ ਹੀ ਹੈ ਮਤਲਬ ਇਹ ਗ ਉਈ ਹੈ ਬੱਸ ਬਿਲਕੁਲ ਸ਼ੋਰ ਸ਼ਰਾਬਾ ਨੀ ਐ ਠੀਕ ਹੈ
ਹਾਂਜੀ ਇਹ ਤੇ ਹੈ ਹੀ ਸਾਡੇ ਇੱਥੇ ਤੇ ਕਾਫੀ ਰੌਲਾ ਖੱਪ ਆਪਾਂ ਪਾਈ ਰੱਖਦੇ ਨੇ ਕਿਉਂਕਿ ਇੱਥੇ ਦੂਰ ਦੂਰ ਤੱਕ ਖੇਤ ਹਾਂਜੀ ਕਾਫੀ ਫੈਕਟਰੀਆਂ ਨੇ ਬਹੁਤ ਜ਼ਿਆਦਾ ਫੇਰ ਉੱਥੋਂ ਇੰਨਾ ਜ਼ਿਆਦਾ ਧੂੰਆਂ ਵਗੈਰਾ ਆਂਦਾ ਐ ਇਨਾ ਪੋਲੀਉਸ਼ਨ ਕਰਕੇ ਰੱਖਦੇ ਨੇ ਬੜੀ ਦਿੱਕਤ ਆਉਦੀ ਐ
ਪੋਲਊਸ਼ਨ ਜਾਦਾ ਹੁੰਦਾ
ਹਾਂਜੀ ਫਿਰ ਬੱਚਿਆਂ ਨੂੰ ਜਾਦਾ ਦਿੱਕਤ ਆਂਦੀ ਹਾਂਜੀ-ਹਾਂਜੀ ਫਿਰ ਤੁਹਾਨੂੰ ਪਤਾ ਤਾਂ ਅੱਜ ਕੱਲ੍ਹ ਤੇ ਵੈਸੇ ਵੀ ਐ ਸਾਰੀ ਚੀਜ਼ਾਂ
ਬੰਦਾ ਠੀਕ ਐ ਘਰ ਰੇਂਦਾ ਸ਼ਾਮੀ ਘੁੰਮਣ ਚਲੇ ਜਾਓ ਤਾਜ਼ੀ ਹਵਾ ਲੈ ਲੋ ਬਸ ਖੇਤਾਂ ਦਾ ਚੱਕਰ ਘੱਟ ਆਓ ਬਸ ਸਾਡੇ ਤੇ ਸਾਰੇ ਕੰਮ ਜਲਦੀ ਕਰ ਲੈਂਨੇ ਆ ਅਸੀਂ ਸ਼ਹਿਰਾਂ ਚ ਤੇ ਲੇਟ ਅਸੀਂ ਸਵੇਰੇ ਜਲਦੀ ਉੱਠਦੇ ਆ ਨੌ ਵਜੇ ਤੱਕ ਸਾਰੇ ਕੰਮ ਕਰ ਲੈਨੇ ਆ ਫਿਰ ਅਸੀਂ ਸਾਰਾ ਦਿਨ ਵੇਲੇ ਰੇਨੇ ਆ ਦੁਪੈਰ ਸ਼ਾਮ ਦਾ
ਅੱਛਾ ਕਿੰਨੇ ਵਜੇ ਉੱਠਦੇ ਓ ਤੁਸੀਂ
ਅਸੀਂ ਉੱਠ ਜਾਂਨੇ ਆ ਸਵੇਰੇ ਪੰਜ ਵਜੇ ਬਸ ਪੰਜ ਵਜੇ ਉੱਠਦੇ ਆ ਤੇ ਬਸ ਕੰਮ ਕੁਮ ਕਰ ਕਿ ਨੌ ਵਜ ਤੱਕ ਵੇਲੇ ਹੋ ਜਾਂਨੇ ਆ ਤੇ ਦੂਪੇਰੇ ਵੀ ਰੋਟੀ ਖਾ ਕੇ ਫ੍ਰੀ
ਸਾਡੇ ਤੇ ਮੇਰਾ ਤੇ ਰੂਟੀਨ ਈ ਖ਼ਰਾਬ ਹੋ ਗਿਆ ਜਦੋਂ ਦਾ ਸਮਰ ਵੈਕੇਸ਼ਨ ਸ਼ੁਰੂ ਹੋਏ ਨੇ ਨਾ ਤੇ ਮੈਂ ਤੇ ਬੜੀ ਲੇਟ
ਹੋਰ ਹੋ ਜਾਂਦਾ ਏਦਾਂ ਬੰਦੇ ਨੂੰ ਪੈ ਜਾਂਦਾ ਲ ਹੋ ਜਾਂਦਾ ਵੇਕੇਸ਼ਨ ਚ ਪਤਾ ਲ ਲੱਗਦਾ ਐ ਕਿ ਹਾਂ ਹੁਣ ਛੁੱਟੀਆਂ ਪਾਈਆਂ ਬਸ ਥੋੜ੍ਹਾ ਰੈਸਟ ਕਰੀਏ
ਤੇ ਹੈ ਈ ਏ ਹੋਰ ਸੁਣਾਓ ਤੁਸੀਂ ਤੁਹਾਡੇ ਹਸਬੈਂਡ ਕਿੱਦਾਂ? ਕਿੱਥੇ ਗਏ ਨੀ।
ਹਾਂਜੀ ਕੰਮ
ਅੱਛਾ ਔਰ ਬੱਚੇ
ਓ ਵੀ ਠੀਕ ਨੇ
ਸੱਸ ਵਗੈਰਾ।
ਓ ਵੀ ਬਸ ਵਧੀਆ ਲੱਗੇ ਬੈਠੇ ਨੇ ਆਰਾਮ ਨਾਲ ਟੀ ਵੀ ਦੇਖਦੇ ਪਏ ਨੇ।
ਮੋਬਾਇਲ ਨਾਲੋਂ ਤੇ ਟੀ ਵੀ ਕਾਫ਼ੀ ਚੰਗੀ ਏ
ਹਮ। ਮੋਬਾਈਲ ਅੱਖਾਂ ਖਰਾਬ ਕਰਨ ਆਰਾਮ ਨਾਲ ਆਪਣਾ ਟੀ ਵੀ ਤੱਕਦੇ ਰਹੋ। ਕਾਰਟੂਨ ਤੱਕ ਲੋਓ। ਨਾਲ ਸੀ ਕਰ
ਹਾਂਜੀ। ਟੀ ਵੀ ਦਾ ਪਤਾ ਕੀ ਦੂਰ ਹੁੰਦੀ ਨਾ ਤੇ ਫਿਰ ਅੱਖਾਂ ਤੇ ਇੰਨਾ, ਧਿਆਨ ਉਹ ਪੈਂਦਾ ਜੋਰ
ਤੇ ਹੈ। ਬਹੁਤ ਹੁੰਨਾ ਆਂ ਤੇ ਗਰਮੀ ਹੈ, ਮੋਬਾਇਲ ਵੀ ਜਲਦੀ ਹੀਟ ਕਰ ਜਾਂਦੇ ਨੇ
ਹਾਂਜੀ- ਹਾਂਜੀ ਬੜਾ, ਔਰ ਮੋਬਾਇਲ ਦੀ ਰੇਜ਼ ਅੱਜ ਕੱਲ੍ਹ ਅੱਖਾਂ, ਆਈਜ਼ ਖ਼ਰਾਬ ਕਰ ਦਿੰਦੀਆਂ ਨੇ ਬੱਚੇ ਇਹ ਚੀਜ਼ਾਂ ਸਮਝਦੇ ਨੇ ਬਿਲਕੁਲ ਵੀ ਹਮ, ਬਸ ਇੱਕ ਰੀਲ ਖੋਲ ਕੇ ਬਹਿ ਜਾਓ ਤੇ ਫਿਰ
ਹਾਂ। ਲੱਗੇ ਪਤਾ ਨਹੀਂ ਲੱਗਦਾ ਵੇਖਦੇ ਨਾ ਅੱਜ ਕੱਲ ਫੋਨਾਂ ਚ ਸਭ ਕੁਛ ਆਉਂਦਾ
ਹਾਂਜੀ, ਸਹੀ ਗੱਲ ਹੈ। ਦੁਨੀਆਂ ਭਰਦਾ ਕੰਟੈਂਟ
ਬਿਲਕੁਲ ਉਹ ਪਹਿਲਾਂ ਵਰਗਾ ਨੀ ਰਿਹਾਆਉਣ
ਹਾਂਜੀ। ਸਾਡੇ ਟੈਮ, ਹਾਂਜੀ, ਸਾਡੇ ਟੈਮ ਤੇ ਅਸੀਂ ਸਾਰਾ ਬਹਿ ਕੇ ਆਰਾਮ ਨਾਲ ਗੱਲਾਂ ਕਰਦੇ ਸੀ।
ਹਮ। ਹੁਣ, ਹੁਣ ਨੀ ਕਰਦੇ ਏਦਾਂ ਬੱਚੇ ਬਿਲਕੁਲ
ਹਾਂਜੀ। ਅੱਜ ਕੱਲ੍ਹ ਤੇ ਕਾਫ਼ੀ ਫੋਨ ਕਰਕੇ ਕਾਫ਼ੀ ਯੂਥ ਚ ਬਦਲਾਵ ਆ ਗਿਆ। ਕਾਫ਼ੀ ਬਦਲ ਗਏ ਨੇ ਯੂਥ
ਜੀ, ਸਹੀ ਗੱਲ ਜੇ ਬਿਲਕੁਲ
ਅੱਜ ਕੱਲ੍ਹ ਬੱਚਿਆਂ ਦਾ ਪੜ੍ਹਾਈ ਵੱਲ ਧਿਆਨ ਹੀ ਨਹੀਂ ਹੈ। ਛੋਟੇ- ਛੋਟੇ ਬੱਚੇ ਵੀ ਰੀਲਾਂ ਬਣਾਉਣ
ਅੱਜ ਕਲ ਟੀਚਰਾਂ ਫੋਨ ਤੇ ਜੋ ਕੰਮ ਭੇਜਦੀਆਂ।
ਹਮ ਛੋਟੇ -ਛੋਟੇ ਬੱਚੇ ਰੀਲਾਂ ਬਣਾਉਂਦੇ ਨੇ, ਅਸੀਂ ਵੀ ਕੋਂਟੈਂਟ ਕ੍ਰੀਏਟਰ ਬਣਨੀ।
ਹਾਂਜੀ। ਸਹੀ ਗੱਲ ਹੈਗੀ ਹੈ ਬੱਚਿਆਂ ਦਾ ਧਿਆਨ ਹੀ ਇਹਨਾਂ ਚੀਜ਼ਾਂ ਵੱਲ ਪੈ ਗਿਆ ਫੋਨ ਚ ਮਾਂ -ਪਿਓ ਨੂੰ ਕੀ ਪਤਾ
ਸਹੀ ਗੱਲ ਜ ਮਾਂ -ਪਿਓ ਸਾਰੀ ਦਿਹਾੜੀ ਧਿਆਨ ਨਹੀਂ ਰੱਖਦੇ। ਉਹ ਦੇਖਦੇ ਨੇ ਬੱਚਾ ਪੜ੍ਹਦਾ ਬਸ
ਚਲੋ, ਫਿਰ ਕਰਦੇ ਹਾਂ। ਸਾਰੇ
ਹਾਂਜੀ- ਹਾਂਜੀ ਚੰਗਾ, ਠੀਕ